ਸਸ਼੍ਰੀ ਕਾਲ। ਹੂੰ।
ਸਸ਼ੀ ਕਾਲ। ਕਿਵੇਂ ਹੋ?
ਮੈਂ ਵਧੀਆ, ਤੁਸੀਂ ਸੁਣਾਓ ਰੋਟੀ ਖਾਲੀ?
ਹੂੰ। ਆ ਰੋਟੀ- ਰੁਟੀ ਖਾਧੀ ਏ, ਮਸਾ ਹੁਨ ਬੱਤੀ ਆਈ ਏ ਮੈਂ ਚਲੋ ਸ਼ੁਕਰ ਐ ਕੁੜੀ ਸੁੱਤੀ ਦੀ ਏ ਬੱਤੀ ਆਈ ਐ। ਇੱਕ ਬੱਚਾ ਸੌਦਾ ਨੀ ਐ ਨਾ ਸਾਰੀ ਦਿਆੜੀ ਗਰਮੀ ਕਰਕੇ। ਤੇ ਉਨੂੰ ਕੂਲਰ -ਕਾਲਰ ਲਾ ਕੇ ਦੇਂ ਤੇ ਫੇਰ ਕਿਤੇ ਜਾ ਕੇ ਸੌਂਦਾ ਯਾਂ। ਸੁੱਤੀ ਤੇ ਬੱਤੀ ਚਲੀ ਗੀ, ਮੈਂ ਹੁਨ ਐ ਨਾ ਹੋਏ ਉੱਠੇ ਜੇ ਕੱਚੀ ਨੀਂਦਰ ਦੇ ਹੋਏ ਤੇ ਫੇਰ ਰੋਵੇ।
ਹਾਂਜੀ, ਓ ਹੁੰਦਾ ਨਾ ਸੌਂਦੇ- ਸੁੰਦੇ ਫੇਰ ਪਸੀਨੇ ਜੇ ਆ ਜਾਂਦੇ ਨੇ ਤੇ ਫੇਰ ਵੀ ਇਰੀਟੇਸ਼ਨ ਨਾਲ ਬੰਦਾ ਉੱਠ ਜਾਂਦੈ।
ਹਾਂ ਤੇ ਫੇਰ ਤੇ ਫੇਰ ਛੋਟਾ ਓ, ਚਲੋ ਵੱਡਾ ਤੇ ਫਿਰ ਵੀ ਅਪਨੇ ਆਪ ਨੂੰ ਸਾਂਭ ਲੈ, ਛੋਟਾ ਹੁੰਦਾ ਨਾ ਓ ਉੱਠ ਕੇ ਫੇਰ ਰੋਨ ਲੱਗ ਜਾਂਦੈ। ਚਿੜ - ਚਿੜਾਪਨ ਵੋਖਾਂਦੈ ਨੀਂਦਰ ਪੂਰੀ ਨਾ ਹੋਏ ਤੇ ਜਿੱਦੀ ਹੋ ਜਾਂਦੈ ਹਰ ਚੀਜ਼ ਚ ਐ ਲੈਨੈ ਓ ਕਰਨੈ ਐਦਾਂ ਕਰਦੈ ਕੁਛ।
ਹਾਂਜੀ। ਖੈਰ ਬੰਦਾ ਪੱਖੇ ਲਾ ਕੇ ਵੀ ਇੱਥੇ। ਹੈ ਪਹਿਲੇ ਤੋਂ ਤਾਂ ਸਹੀ ਹੈ ਕਿ ਹੁਣ ਬਾਹਰ ਇੰਨੀ ਜ਼ਿਆਦਾ ਨਹੀਂ ਐ। ਥੋੜ੍ਹੀ ਬਹੁਤੀ ਐ ਬਹੁਤ ਹਲਕੀ ਹਲਕੀ ਜੀ ਤੇ ਹਲਕੀ ਚੱਲ ਹਵਾ ਵੀ ਚਲੀ ਐ
ਗਰਮੀ ਹੋ ਚੁੱਕੀ ਹੈ ਗੁੰਮਾ ਐੰਜੋਏ ਮਤਲਬ। ਮਤਲਬ ਪਤਾ ਨੀ ਕਿਸੇ ਨੇ ਸਾਰੇ ਬੂਹੇ ਬੰਦ ਕੀਤੇ ਨਾ ਉਸ ਟਾਈਪ ਦਾ ਗੁੰਮਾ ਹੈਗਾ ਆ। ਕੀ ਆਦਤ ਤੇ ਥੋੜ੍ਹੀ ਸਹੀ ਹੋਵੇ ਹੋਰ ਡਰਿੰਕ ਤੁਸੀਂ ਕੀ ਲੈ ਰਹੇ ਹੋ ਦੁਪਹਿਰ ਵ ਨਿੰਬੂ ਪਾਣੀ ਲੱਸੀ ਵਗੈਰਾ ਕੀ ਲੈ ਰਹੇ ਹੋ।
ਨਹੀਂ ਮੈਂ ਤੇ ਕੋਲਡ ਕੌਫੀ ਬਣਾ ਲੈਨੀ ਆ। ਨਿੰਬੂ ਪਾ ਚੰਗਾ ਬਣਾਉਂਦੇ ਨੇ ਤੇ ਉਹਦੇ ਨਾਲ ਘਰੇ ਨੀ ਹੁੰਦੇ। ਏਦਾਂ ਮਤਲਬ ਹੋ ਜਾਂਦਾ ਕੀ ਕੰਮ ਹੁੰਦਾ ਉਹਨਾਂ ਨੂੰ
ਹੂੰ
ਹੈਲੋ!
ਹਾਂਜੀ ਹਾਂਜੀ ਬੋਲੋ ਬੋਲੋ
ਹੋਰ ਤੁਸੀਂ ਸੁਣਾਓ ਤੁਸੀਂ ਕਿ ਪੀਂਦੇ ਦਾਂ ਗਰਮੀ ਚ?
ਮੈਂ ਉਹ ਨਿੰਬੂ- ਪਾਣੀ ਮਿਲੇ ਉਹ ਵੀ ਪੀ ਲੈਣੀ ਲੱਸੀ ਮਿਲੇ ਉਹ ਵੀ ਜਿਹੜਾ ਮਿਲੇ ਮਤਲਬ
ਹਾਂਜੀ ਹਾਂਜੀ, ਖੈਰ ਗਰਮੀ ਚ ਨਾ ਨਿੰਬੂ ਪਾਣੀ ਤਾਂ ਛਾ ਚ ਬੜੀ ਵਧੀਆ ਲੱਗਦੀ ਐ।
ਆਹ ਤੇ ਮੈਨੂੰ ਬਹੁਤ ਟਸਟੀ ਲੱਗਦੀ ਹੈ, ਹਾਂ ਉਹ ਮੈੂੰ ਬੜੀ ਟੇਸਟੀ ਲੱਗਦੀ ਮੈਂ ਚੋਲਾਂ ਚ ਪਾ ਕੇ ਖਾਂਦੀ ਹਾਂ। ਜਦੋਂ ਮੈਂ ਚੋਲ ਬਣਾਵਾਂ ਨਾ ਪਿਆਜਾਂ ਵਾਲੇ ਤੇ ਸਪੇਸ਼ਲੀ ਮੈਂ ਮੰਗਵਾਉਂਦੀ ਹਾਂ ਮੱਠਾ ਨੂਨ ਵਾਲਾ ਕਹਿੰਦੀ ਆਂ ਨੂਨ ਵਾਲਾ ਦੇ ਦੇ ਉਹ ਕ ਚੂਰਨ ਪਾ ਕੇ ਖਾਓ ਪਿਆਜ ਵਾਲੇ ਚੋਲ ਬਣਾਓ ਉੱਤੇ ਮੱਠਾ ਪਾਓ ਇੰਨੇ ਸਵਾਦ ਲਗਦੇ ਨਾ ਬੜੇ ਸਆਦ ਲਗਦੇ ਆ।
ਹਾਂਜੀ ਉਹਦਾ ਨਾ ਅ ਜਿਹਾ ਹੁੰਦਾ ਉਹਦੇ ਵਿੱਚ। ਬੜੇ ਬਦੇ ਨੇ। ਘਰੇ ਬਣਾਉਣ ਦੀ ਕੋਸ਼ਿਸ਼ ਕਰੀਏ ਨਾ ਓਦਾਂ ਦਾ ਲੂਣ ਵਗੈਰਾ ਪਾ ਕੇ
ਨਹੀਂ ਬਣ ਹਾਂ ਵੱਲ ਆਪਣੀ ਭੂਆ ਦੇ ਘਰ ਪੀਤਾ ਸੀਗਾ। ਮੇਰੀ ਭੂਆ ਨੇ ਨਾ ਇੱਕ ਵਾਰੀ ਚੌਲ ਬਣਾਏ ਸੀ ਤੇ ਉਹਨੇ ਨਾਲ ਮੱਠਾ ਮੰਗਾਇਆ। ਮੈਂ ਭੂਆ ਜੀ ਚੋਲ ਵ ਮੱਠਾ ਕੌਣ ਭੂਆ ਕਹਿੰਦੀ ਖਾ ਕੇ ਵੇਖ, ਤੂੰ ਵਾਰ ਵਾਰ ਖਾਏਂਗੀ ਉਹੀ ਮੈਂ ਕੋ ਵ ਉਥੇ ਖ ਕੇ ਆਈ ਹਾਂ ਇਸੇ ਸਾਲ ਫਰਵਰੀ ਚ ਤੇ ਹੁਣ ਮੈਂ ਜਦੋਂ ਆਪਣੇ ਘਰੇ ਚੋਲ ਬਣਾਵਾਂ ਫਿਰ ਮੈਂ ਨਾਲ ਥ ਮੰਉਦੀ ਮੰਗਉਂਦੀ ਮ ਤੁਸੀਂ ਨਾ ਪੀਓ ਖਾ ਮੈਨੂੰ ਲਿਆ ਮੈਨੂੰ ਬੜਾ ਟਸਟ ਆਉਦਾ।
ਹਾਂ। ਉਹ ਹੁੰਦੇ ਨੇ ਨਾ ਘਰੇ ਕੁਛ ਲੋਕ ਕਿ ਨਹੀਂ ਕਿੱਦਾਂ ਦਾ ਲੱਗੇਗਾ ਯਾਰ ਤੂੰ ਨਾ ਖਾਂ ਏਦਾ। ਬੜੇ ਬੁਰੇ ਲੱਗਦੇ ਉਹ ਲੋਕੀ ਜਿਹੜੇ ਕਹਿੰਦੇ ਨੇ ਨਾਂ ਤੂੰ ਨਾ ਖਾ।
ਹਾਂ ਉਹ ਤਾਂ ਹੈ ਬਟ ਮੈਂ ਤਾਂ ਖਾਂਦੀ ਹਾਂ ਮੈਂ ਤੇ ਜੋ ਖਾਂ ਮੈਂ ਤਾਂ ਆਪਣੇ ਆਪ ਖੁਦ ਬਣਾ ਕੇ ਜੇ ਨਹੀਂਏ ਤੇ ਬ ਮੰਗਾ ਕੇ ਮੈਂ ਖਾ ਲੈਂਦੀ ਹਾਂ।
ਹਾਂਜੀ ਰੁੱਖੇ ਖਾਏ ਵੀ ਨੀ ਜਾਂਦੇ ਨਾ ਚੌਲ।
ਦਹੀਂ ਦੂਈ ਲਿਆਂਦੇ ਪਰ ਮਨ ਦਹੀਂ ਦਾ ਟੇਸਟੀ ਆਉਂਦਾ ਜ ਮਨ ਉੱਥੇ ਦੇਖ ਆਉਂਦਾ ਮੱਠਾ ਹੋ ਗਿਆ, ਰਏਤਾ ਹੋ ਗਿਆ ਬੜੀ ਟੇਸਟੀ ਲੱਗਦੇ ਰਾ ਤਾਂ ਖੀਰ ਦਾ ਸਵਾਦ ਲੱਗਦਾ ਹੈ ਆਲੂ ਦਾ ਪਾਲੋ ਲੋਕੀ ਦਾ ਪਾਲੋ ਬੂੰਦੀ ਦਾ
ਹਾਂਜੀ।
ਸਮਾਨ ਸਾਰਾ ਪਾਓ ਐ ਨੀ ਕਿ ਕੁੱਛ ਭੁੱਲ ਗਿਆ ਕੁੱਛ ਨੀ ਪਾਇਆ। ਸਮਾਨ ਟੇਸਟ ਬੜਾ ਅੱਛਾ ਆਂਦਾ। ਪਿਆਜ਼ ਹਾਂ ਪਿਆਜ਼, ਟਮਾਟਰ, ਹਰੀਆਂ ਮਿਰਚਾਂ, ਹਰਾ ਧਨੀਆ, ਨੂਣ, ਕਾਲੀ ਮਿਰਚ ਸਭ ਕੁਛ ਪਾਓ।
ਹਾਂਜੀ।
ਫੇਰ ਖਾਨ ਚ ਬਹੁਤ ਟੇਸਟ ਆਂਦਾ ਐ।
ਹੈਲੋ। ਹੈਲੋ, ਮੈਂ ਤੁ ਪੱਖੇ ਥੱਲੇ ਬਹਿ ਯਾ।
ਕਾਫੀ ਤੇ ਹੁ ਸੁੱਤੀ ਦੀ ਏ ਕੁੜੀ, ਮੈਂ ਤੁ ਥੋੜਾ ਵਿਹਲੇ ਹੋਈ ਆ ਫੋਨ ਹੀ ਕਰ ਲਈਏ।
ਹਾਂਜੀ। ਛੋਟੇ ਬੱਚਿਆਂ ਨਾਲ ਨਾ ਸਾਮਿਲ ਜਾਂਦਾ ਫਿਰ ਬਾਰ ਵਾਰ ਉਹ
ਇਹਨੂੰ ਨਹੀਂ ਹੈ ਥੋੜੀ ਵੱਡੀ ਐ ਨਾ ਬੜੇ ਪਰੇਸ਼ਾਨ ਕਰਦੀ ਐ। ਸਵੇਰੇ ਉੱਠਦੇ ਨਾਲ ਬਲਬ ਚਲਿਆ ਥੱਲੇ ਖੇਡਦੀ ਨਾਸ਼ਤਾ ਨੂਸ਼ਤਾ ਬਣਾ ਕੇ ਹਟਦੀ ਆ ਫੇਰ ਇਹਨੂੰ ਨੁਵਾਓ ਧਆਓ ਐ ਵੀ ਬਾਰਾ ਇਕ ਵੱਜ ਜਾਂਦਾ ਇਹਨੂੰ ਨੁਆਉਣਾ ਕੱਪੜੇ ਕੁਪੜੇ ਚੇਂਜ ਕਰਨੇ ਇੱਦੇ। ਕੰਗੀਆਂ ਕਰਨੀਆਂ, ਇਹਨੂੰ ਸਵਾਉਣਾ, ਇਹਨੂੰ ਕੁੱਛ ਖਵਾਉਣਾ, ਨਿੱਕੇ ਬੱਚੇ ਖਾਂਦੇ ਵੀ ਨਹੀਂ ਉਹਨੂੰ ਖੇਡ ਕੇ ਖੇਡ ਕੇ ਖੁਵਾਉਣਾ ਪੈਂਦਾ ਬਿਠਾ ਕੇ ਆਰਾਮ ਨਾਲ ਖੇਡ ਖੇਡ ਕੇ ਖਵਾਉਣਾ ਇਹਨੂੰ।
ਹਾਂਜੀ, ਬੱਚੇ ਏਦਾਂ ਖਾਂਦੇ ਖਾਂਦੇ ਨਾ ਬੋਤ ਜਾਂਦੇ ਨੇ।
ਆਹ ਫੇਰ ਉਹੀ ਉਹ ਕਰਕੇ ਹੱਟੋ ਮ ਸਵਾ ਇੰਨੂੰ ਮੱਸਾ ਸਵਾਨੀ ਆ ਇਕ ਵਜੇ। ਤੇ ਦੋ ਵਜੇ ਰੋਟੀ ਦਾ ਟੈਮ ਹੋ ਜਾਂਦਾ ਫਿਰ ਸਬਜ਼ੀ ਰੋਟੀ ਬਣਾਓ। ਫੇਰ ਵੇਲ ਕਿੱਥੇ ਲਗਦੀ ਫੇਰ ਮੱਸਾ ਬੰਦਾ ਤੱਰੇਹ ਵਜੇ ਫ੍ਰੀ ਹੁੰਦਾ, ਤਿੰਨ ਸਾਡੇ ਵਜੇ
ਹਾਂਜੀ।
ਤਾਹ ਕਰਕੇ।
ਅਸੀਂ ਜਦੋਂ ਹਾਂਜੀ ਅਸੀਂ ਜਦੋਂ ਛੋਟੇ ਹੁੰਦੇ ਸੀਗੇ ਨਾ। ਤੇ ਅਸੀਂ ਵੀ ਏਦਾਂ ਕਰਦੇ ਸੀਗੇ ਤੇ ਸਾਡ ਦਾਦੀ ਸਾਨੂੰ ਕਵਾਉਂਦੀ ਸੀਗੀ ਖਡਾ ਖਡਾ ਕੇ।
ਆਹ ਕਰਨਾ ਵੀ ਪੈਂਦਾ ਉਹਨੂੰ ਖਡਾ ਖਡਾ ਕੇ। ਖਵਾਉਣਾ ਪੈਂਦਾ।
ਹਾਂਜੀ।
ਸਾਂਜ ਮੈਨੂੰ ਏ ਨਖਰੇ ਕਰਦੀ ਐ ਮੈਂ ਦਹੀ ਖਾ ਲੇ ਨਹੀਂ ਖਾਣੀ। ਇਹਨੂੰ ਖਾਲੀ ਚਾਵਲ ਦਈਂ ਜਾਓ, ਇਨਸਾਨ ਚਾਵਲ ਕਿੰਨੇ ਖਵਾਏ ਬੱਚੇ ਨੂੰ, ਹੇਨਾ ਬਈ ਕੋਈ ਚੀਜ਼ ਤਾਕਤ ਦੀ ਖਵਾਏ ਤਾਹੀਓਂ ਹੈ ਕਿ ਅੰਡਾ ਮੀਟ ਖਾਣਾ ਨੀ ਬੱਚੇ ਨੇ, ਫੇਰ ਕੁਛ ਨਾ ਕੁਛ ਤੇ ਬੰਦੇ ਨੂ ਤਾਕਤ ਚਾਹੀਦੀ ਨਾਲ ਗਰਮੀ ਇੱਡੀ ਹੈ। ਨਿੰਬੂ ਪਾਣੀ ਉਹ ਨੀ ਪੀਣਾ ਲੱਸੀ ਉਹ ਨੀ ਪੀਣੀ ਰੂਹਾਫ਼ਜ਼ਾਂ ਉਹ ਨੀ ਪੀਣਾ। ਫੇਰ ਖੇਡ ਖੇਡ ਕੇ ਜੋ ਮਤਲਬ ਨੂੰਨ ਪਾਣੀ ਹੁੰਦਾ ਖੇਡ ਖੇਡ ਕੇ ਚਮਚ ਚਮਚ ਫੇਰ ਪਿਆਣਾ ਪੈਂਦਾ ਇਹਨੂੰ। ਘੰਟਾ ਤੇ ਲਗ ਜਾਂਦਾ ਖੇਡਦਿਆਂ-ਖੇਡਦੇਆਂ ਬੱਚੇ ਨੂੰ ਪਿਆਦਿਆਂ-ਪਿਆਦਿਆਂ।
ਉਹੀ ਨਾ ਕਿ ਫਿਰ ਗਰਮੀ ਵਿੱਚ ਕੁਛ ਨਾ ਕੁਛ ਤੇ ਅੰਦਰ ਜਾਣਾ ਚਾਹੀਦਾ ਐ ਨਾ ਤਾਕਤ ਵਾ
ਰੋਟੀ ਤਾਂ ਨਹੀਂ ਖਾਈ ਜਾਂਦੀ ਗਰਮੀ ਚ।
ਉਹ ਵੈਸੇ ਕਯੋ ਮੱਖਣ ਸਾਰੇ ਦਿਹਾੜੀ ਦੇ ਨੀ ਸਕਦੇ ਹੋ ਗਰਮੀ ਬੜੀ ਹੈਗੀ ਐ। ਇਹ ਤੇ ਨਿੰਬੂ ਪਾਣੀ ਦੇ ਪੀਏ ਕਮ ਸੇ ਕਮ ਪਾਣੀ ਦੀ ਕਮੀ ਨਾ ਹੋਵੇ। ਨਾਲ ਖੇਡਣਾ ਪੈਂਦੈ। ਖੇਡਦਿਆਂ-ਖੇਡਦਿਆਂ ਓਹੀ ਜਿੱਥੇ ਅੱਧੇ ਘੰਟੇ ਦਾ ਕੰਮ ਹੋਏ, ਦੋ ਘੰਟੇ ਹੋ ਜਾਂਦੇ ਨੇ। ਖੇਡਦੇਆਂ-ਖਵਾਂਦਿਆਂ, ਖੇਡਦੇਆਂ-ਖਵਾਂਦਿਆਂ ਇਨਸਾਨ ਆਪ ਵੀ ਹੋ ਜਾਂਦੈ ਬੋਰ ਤੇ ਕੀ ਕਰੀਏ ਫੇਰ ਖਵਾਣਾ ਪੈਂਦੈ ਬੱਚੇ ਨੂੰ।
ਜਬਰਦਸਤੀ ਬਿਠਾ ਕੇ ਵੀ ਨੀਂ ਖਵਾ ਸਕਦੇ ਨਾ।
ਨਾ-ਨਾ, ਉਲਟੀ ਕਰ ਦੇਂਦੀ ਏ। ਜਬਰਦਸਤੀ ਬਿਠਾ ਦੇ ਮੂੰ ਚ ਪਾਓ, ਉਲਟੀ ਕਰ ਦੇਗੀ। ਫੇਰ ਬਿਠਾ-ਬਿਠਾ ਕੇ, ਗੱਲਾਂ ਕਰਕ ਤੇ ਫੋਨ ਦੇ ਕੇ ਯਾ ਟੀ ਵੀ ਲਾ ਕੇ ਤਾਂ ਖਵਾਣਾ ਪੈਂਦੈ।
ਹਾਂਜੀ! ਓਹੀ ਹੈ ਨਾ ਕਿ ਫੇਰ ਮੈਨੂੰ ਵੀ ਤੇ ਏਦਾਂ ਹੋ ਜਾਣੇ ਕਿ ਮੈਂ ਬੋਤ ਖਾਯਾ ਨੀ ਜਾ ਰਿਹਾ।
ਆਂ!
ਪਰ ਫੋਨ ਇੰਨੀ ਆਦਤ ਨੀ ਪੈਣੀ ਚਾਈਦੀ ਨਾ! ਬਿਲਕੁਲ ਕੀ ਆਦਤ ਹੀ ਹੋ ਜਾਏ ਕਿ
ਮੇਰੀ ਕੁੜੀ ਬੜੀ ਖਰਾਬ ਹੈਗੀ ਏ, ਖਾਂਦੀ ਨੀ ਹੈ। ਜਬਰਦਸਤੀ ਖਵਾਓ, ਨੀ ਤੇ ਉਲਟੀ ਕਰ ਦੇਗੀ। ਏਨੂੰ ਬਿਠਾ ਕੇ ਕੁਛ ਝ ਗੱਲਾਂ ਕਰਕੇ, ਕਿਸੇ ਦੇ ਵੀਡੀਓ ਕੋਲ ਲਾ ਕੇ, ਮੰਮੀ ਨੂੰ ਯਾ ਲੀ ਮੰਮੀ ਨੇ ਭੈਣ ਨੂੰ ਵੀਡੀਓ ਕੋਲ ਲਾ ਕੇ ਫੇਰ ਖਵਾਂਗੀ ਯਾ ਕੋਈ ਪੋਇਮ ਲਾ ਕੇ ਦਾਂਗੀ ਯਾ ਕੁਛ ਟੀਵੀ ਚ ਲਾ ਕੇ ਦਾਂਗੀ। ਫੇਰ ਚੱਮਚ-ਚੱਮਚ ਵੇਖਾਂਗੀ ਕਿ ਹਾਂ ਖਾ ਰੀ ਏ ਫੇਰ ਖਵਾਵਾਂਗੀ।
ਹਾਂਜੀ, ਨਈਂ ਖੈਰ ਇੰਨੀ ਆਦਤ ਨਾ ਪਾਏਓ ਕਿ ਫੇਰ ਬਿਲਕੁਲ ਹੀ ਏਦਾਂ ਹੋ ਜੇ ਕਿ ਕਿਤੇ ਬਾਹਰ ਹੋ ਫੋਨ ਚਾਰਜ ਨਾ ਹੋਏ ਤੇ ਖਾਏ ਬਿਲਕੁਲ।
ਆਹੋ ਖਾ ਕੇ ਨੀ ਦਿੰਦੀ ਐ। ਕੁਛ ਨੀ, ਪੂਰੀ ਦਿਆੜੀ ਨਾ ਸਾਰੀ-ਸਾਰੀ ਦਿਆੜੀ ਨੀ ਖਾਏਗੀ ਰੋਟੀ। ਫ਼ਿਕਰ ਈ ਨੀ ਐਨੂੰ, ਐ ਯਾ ਕਿ ਬਸ ਮੈਂ ਖੇਲ ਲਾਂ ਬਸ, ਮੈਨੂੰ ਕੋਈ ਰੋਕੇ ਨਾ ਖੇਲਣ ਆਸਤੇ।
ਅੱਛਾ! ਓਨੂੰ ਕੋਈ ਟੋਏ ਵਗੈਰਾ ਦੇ ਦਿਆ ਕਰੋ ਨਾ।
ਬਹੁਤ ਟੋਇ ਐ ਐਦੇ ਕੋਲ, ਐ ਨੀ ਪਤਾ ਕਿੰਨੇ ਟੋਏ ਤੋੜੇ ਆ ਪਤਾ ਏਦੇ ਕੋਲ ਦੁਕਾਨ ਸਾਰੇ ਲਰਨਿੰਗ ਬੁੱਕ ਤੋੜ ਬੈਠੀ ਐ, ਇਲੈਕਟ੍ਰੋਨਿਕਸ ਪਲੇਟ ਤੋੜ ਬੈਠੀ ਐ, ਸਭ ਕਿਛ ਤੋੜ ਬੈਠੀ ਐ, ਇਹਰੇ ਕੋਲ ਐ ਕੋਈ ਚੀਜ਼ ਨਈ ਐ ਐਦੇ ਕੋਲ।
ਅੱਛਾ! ਨਈ ਖੈਰ ਬੱਚਾ ਚ ਆਦਤ ਹੁੰਦੀ ਐ ਨਾ ਚੀਜ਼ਾਂ ਨੂੰ ਖੋਲ ਖੋਲ ਕੇ ਵੇਖ ਖਣ ਦੀ ਕਿ ਇਹ ਕਿੱਦਾਂ ਬਣੀ ਸੀ, ਫੇਰ ਓਨੂੰ ਖੋਲ ਕੇ ਓਨੂੰ ਓਦਾਂ ਕਰਦੇ ਨੇ। ਫੇਰ ਓਤੋਂ ਬਾਦ ਦੁਬਾਰਾ ਜੁੜਦੀ ਵੀ ਨੀ ਓ।
ਨਾ-ਨਾ-ਨਾ ਫ਼ੇਰ ਨੀਂ ਜੂੜਦੀ ਓ ਚੀਜ।
ਫੇਰ ਓਨਾਂ ਨੇ ਕਿ-ਕਿਯੂੰ ਕਰਤਾ ਯਾਰ, ਨਈ ਕਰਨਾ ਚਾਈਦਾ ਸੀ।
ਹੋਰ ਲੈਂ ਦੋਗੇ! ਐ ਖਰਾਬ ਹੋ ਗਈ ਐ, ਹੋਰ ਲੈ ਦੋਗੇ?
ਹਾਂ ਓਹੀ ਹੁੰਦੀ ਏ ਬੱਚਿਆਂ ਜ਼ਿਆਦਾ ਤਰ, ਤੋੜੋ ਫੇਰ ਉਸ ਤੋਂ ਬਾਦ ਫਿਰ ਰੋਵੋ ਕੇ ਮੈਨੂੰ ਹੋਰ ਲਿਆ ਕੇ ਦੇ ਦੋ, ਹੋਰ ਲਿਆ ਕੇ ਦੇ ਦੋ।
ਆ ਦੀ ਮਾਸੀ ਨੇ ਓਨੂੰ ਅ-ਚੂੜੀਆਂ ਵਿਖਾਈਆਂ ਤੇ ਓਨੇ ਦਿਖਾਈਆਂ ਕਿ ਦੇਖ ਲੌ ਚੂੜੀਆਂ ਲੈ ਕੇ ਆਈਂ ਆਂ ਆਪਣੇ ਬੜੀ ਸਾਰੀਆਂ, ਉਹਨੇ ਦਿਖਾ ਕੇ ਨਾ ਪਰਸ ਚ ਪਾ ਲੀਆਂ ਆਪਣੇ ਵੀਡੀਓ ਕਾਲ ਤੇ। ਫਿਰ ਓ ਕੱਲ ਸਾਰਾਂ ਦਿਨ ਮਗਰ ਪਈ ਦੀ, ਮੈਂ ਚੂੜੀਆਂ ਲੈਣੀਐਂ, ਮੈਂ ਚੂੜੀਆਂ ਲੈਣੀਐਂ। ਫੇਰ ਰਾਤੀ ਈ ਬਾਜ਼ਾਰ ਸਾਮਣੇ ਦੁਕ, ਸਾਡੇ ਨਾ ਸਾਮਣੇ ਦੁਕ-ਬਾਜ਼ਾਰ ਸਾਡਾ ਨਾ ਮੇਨ ਰੋਡ ਤੇ ਘਰ ਏ ਬਾਜ਼ਾਰ ਈ ਸਾਰਾ ਤੇ ਰਾਤੀ ਜਦੋਂ ਟੋਪ ਅੱਸੀਂ ਅੱਠ-ਅੱਠ ਵਜੇ ਸਾਰੇ ਫਰੀ ਹੋਏ ਨੇ, ਤੇ ਫੇਰ ਮੈਂ ਅੱਠ ਵਜੇ ਇਨੂੰ ਬਾਜ਼ਾਰ ਲੈ ਕੇ ਕਏਗੀ ਤੇ ਓਥੋਂ ਤੂੰ ਚੂੜੀਆਂ ਲੈ ਕੇ ਦਿੱਤੀਆਂ। ਰਾਤੀ ਅੱਠ-ਨੌਂ ਵਜੇ
ਤੁਹਾਡੀ ਨਾ ਆਵਾਜ਼ ਸਹੀ ਨੀ ਆ ਰਹੀ।
ਹੁਣ ਸਹੀ ਆ ਰਹੀ ਐ?
ਹਾਂਜੀ ਹਾਂਜੀ।
ਚ ਦੋ ਜੋੜੀਆਂ ਚੂੜੀਆਂ ਲੈ ਕੇ ਆਈ, ਕੁਛ ਕੱਚ ਦੀਆਂ ਕੁਛ ਪਲਾਸਟਿਕ ਹਾਂ ਫਿਰ ਸਾਰੀਆਂ
ਨਹੀਂ ਖੈਰ ਕੱਚ ਵਾਲੀ ਆ, ਕੱਚ ਵਾਲੀ ਆ ਨਾ ਥੋੜਾ ਧਿਆਨ ਨਾਲ ਪਵਾਈਓ ਕਿਉਂਕਿ ਦਾ ਕੁਛ ਨੀ ਪਤਾ, ਅਸੀਂ ਵੱਡੇ ਆ ਅਸੀਂ ਫਿਰ ਵੀ ਤੋੜ ਦਿੰਦੇ ਆ, ਫਿਰ ਉਹ ਤੇ ਫਿਰ ਵੀ
ਹਾਂ ਨਹੀਂ ਲਾ ਤੇ ਲਾ ਤੇ ਕਹਿੰਦੀ ਮੈਂ ਸ਼ਾਦੀ ਚ ਪਾ ਕੇ ਜਾਵਾਂਗੀ, ਸ਼ਾਦੀ ਲਾਇਕ ਸ਼ਾਦੀ ਚ ਪਾ ਕੇ ਜਾਵਾਂਗੀ ਚੂੜੀਆਂ। ਕੁਝ ਪਲਾਸਟਿਕ ਦੀਆਂ ਪਾਈਆਂ, ਫਿਰ ਸਵੇਰੇ ਰੇਲ ਦੇਖਿਓ ਸਭ ਨੂੰ ਵਿਖਾਈਆਂ ਮਾ ਇੱਕ ਮੇਰੀ ਭੈਣ ਨੇ ਕਿਹਾ ਮੈਨੂੰ ਦੇ ਤੇ ਚੂੜੀਆਂ ਵੇਖੇ ਉਹ ਵਾਲੀਆਂ ਪਾਓ ਨਾ ਆਪਣੇ ਪਰਸ ਚੋਂ ਕੱਢ ਕੇ
ਅੱਛਾ।
ਵੇਖੋ ਵੇਖੋ ਚੂੜੀ ਲੈ ਕੇ ਆਈ ਸੀ।
ਹੂੰ,,, ਹੁਣ ਨਾ ਬੱਚਿਆਂ 'ਚ ਨਵੀਆਂ ਚੀਜ਼ਾਂ ਲੈ ਕੇ ਆਓ, ਤੇ ਸਾਰਿਆਂ ਨੂੰ ਵਿਖਾਈ ਜਾਓ। ਆਈ ਸੰਡੇ ਨੂੰ ਮੈਂ ਬਾਜ਼ਾਰ ਗਈ ਸੀਗੀ। ਅੱਛਾ, ਸੰਡੇ ਨੂੰ ਮੈਂ ਬਾਜ਼ਾਰ ਗਈ ਸੀਗੀ। ਤੇ ਮੈਂ ਬਹੁਤ ਸਾਰਾ ਸਮਾਨ ਲੈ ਕੇ ਆਈ, ਕੱਪੜੇ ਲੈ ਕੇ ਆਈ ਚੱਪਲਾਂ ਲੈ ਕੇ ਆਈ। ਤੇ ਮੇਰੇ ਕੁ ਮੇਰੇ 'ਚ ਨਾ ਇੱਕ ਆਦਤ ਐ ਮੈਂ ਨਾ ਆਪਣੇ ਦਾਦੂ ਕੋਲ ਜਾਂਦੀ ਆ ਤੇ ਜਾ ਕੇ ਖੜੀ ਹੁੰਦੀ ਤੇ ਮੈਂ ਕਹਦੀ ਹਾਂ ਵੇਖੋ ਕੁੱਛ ਨਵਾਂ ਲੱਗ ਰਿਹਾ ਨਵਾਂ ਲੱਗ ਰਿਹਾ। ਉਸ ਤੋਂ ਬਾਅਦ ਜਾਣ ਕੇ ਕਹਿੰਦੇ ਨੇ ਕਿੰਨੇ ਦਾ ਲੈ ਆਈ, ਸੌ ਰੁਪਈਏ ਦਾ, ਪੰਜਾਹ ਰੁਪਈਏ ਦਾ ਮਤਲਬ ਹਮੇਸ਼ਾ ਜਾਣ ਕੇ ਘੱਟ ਹੀ ਪ੍ਰਾਈਸ ਦੱਸਦੇ ਨੇ।
ਹਾਂ ਉਹ ਤਾਂ ਹੈ।
ਉਹ ਫਿਰ ਮਜ਼ਾਕ -ਮਜ਼ਾਕ ਕਰਦੇ ਨੇ
ਕੀ
ਦੀਦੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ